ਹੈਲੋ, ਸਤਿ ਸ਼੍ਰੀ ਅਕਾਲ, ਠੀਕ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵਧੀਆ, ਆਪ ਜੀ ਸੁਣਾਓ ਕਿਵੇਂ ਹੋ, ਠੀਕ
ਵਧ ਵਧੀਆ! ਹਾਂਜੀ, ਸਭ ਵਧੀਆ। ਹੋਰ ਕੀ ਕਰਦੇ ਸੀ?
ਬਸ, ਕੁਛ ਨਹੀਂ, ਬੈਠੇ ਹੋਏ ਸੀ ਬਾਹਰ, ਠੰਡਾ ਮਸ ਮ ਹੋ ਰਿਯਾ, ਹੋਰ ਘਰ ਸਭ ਠੀਕ ਹੈ? ਘਰ ਪਰਿਵਾਰ।
ਹਾਂਜੀ-ਹਾਂਜੀ, ਸਭ ਵਧੀਆ ਘਰੇ ਵੀ! ਤੁਸੀਂ ਦੱਸੋ ਵਧੀਆ? ਵਧੀਆ ਸਭ, ਅੱਛਾ, ਹੋਰ ਨਾਸ਼ਤਾ ਹੋ ਗਿਆ?
ਨਹੀਂ ਨਾਸ਼ਤਾ ਅੱਜ ਬਸ ਹੁਣੇ ਉੱਠੇ ਸੀਗੇ, ਰਾਤੀ ਬਾਰਿਸ਼ ਦੇ ਕਾਰਨ ਲਾਈਟ ਬੜੀ ਤੰਗ ਕਰਦੀ ਹੈ, ਲਾਈਟ ਚਲੀ ਗਈ, ਇਨਵਰਟਰ ਵੀ ਡੈਡ ਹੋ ਗਿਆ।
ਹਾਂ ਸਾਡਾ ਇਨਵਰਟਰ ਏਦਾ ਹੀ ਰਾਤੀ ਦੋ ਵਜੇ ਦੀ ਲਾਈਟ ਗਈ ਹੋਈ ਹੈ, ਤੇ ਸਵੇਰੇ ਛੇ ਵਜੇ ਬੈਟਰੀ ਵੀ ਡੈਡ
ਹਾਂਜੀ, ਸਵਾ ਤਿੰਨ ਵਜੇ ਗਈ ਸੀ। ਕੀ ਲਾਈਟ ਇੱਧਰ, ਤਿੰਨ ਵਜੇ ਦੀ ਗਈ ਹੈ, ਮਤਲਬ ਪੰਜ-ਛੇ ਵਜੇ ਬੰਦ ਹੋ ਗਿਆ ਸੀ।
ਹਾਂ, ਤੁਹਾਡਾ ਵੀ ਇਏਦਾਂ ਵੀ ਹੈ ਬ ਬਾਰਿਸ਼ ਬਾਦ ਚੋ ਆਉਂਦੀ ਆ, ਲਾਈਟ ਪਹਿਲੇ ਭਜਾਉਂਦੇ ਨੇ।
ਬਿਲਕੁਲ, ਇਹਦੀ ਐਲਟੀ ਹੈਗੀ ਹੈ, ਹਲਕਾ ਤ ਅਹ ਨਾਲ ਨਾ, ਨਾਲੇ ਬਾਰਿਸ਼, ਮਤਲਬ ਲਾਈਟ ਔਫ।
ਬਸ, ਇੱਥੇ ਇੰਡੀਆ ਦੇ ਵਿੱਚ। ਚਾਈਓ ਦੀਆਂ ਕਮੀਆਂ ਨੇ, ਸੜਕਾਂ ਤੇ ਪਾਣੀ ਭਰਿਆ ਹੋਇਆ ਕੋਈ ਹੈ ਨੀ, ਸਾਧਨ ਹੈ ਨੀ ਨਿਕਾਸੀ ਦਾ, ਪਾਣੀ ਨਿਕਲਦੇ ਨੀ ਪਏ ਬਚਾਰੇ ਬੱਚਿਆਂ ਨੂੰ ਸਵੇਰੇ ਜਿਹਨਾਂ ਨੇ ਕੰਮਾਂ ਤੇ ਜਾਣਾ ਹੈ, ਨੌਕਰੀਆਂ ਤੇ ਜਾਣਾ, ਸਕੂਲ ਜਾਣਾ, ਉਹਨਾ ਨੂੰ ਕਿੰਨੀ ਦਿੱਕਤ ਦਿਕਤ ਹੋ ਰਹੀ ਹੈ।
ਹਾਂਜੀ, ਉਹ ਤਾਂ ਹੈ ਹੀ ਹੈ ਫਿਰ, ਹੁਣ ਔਫੀਸ ਵਾਲਿਆਂ ਦਾ ਔਫੀਸ ਰਹਿ ਜਾਂਦਾ, ਮੀਂਹ ਵੀ ਕਿਵੇਂ ਜਾਣਗੇ, ਰੋਡ ਦੇਖੋ, ਰੋਡ ਜਾਮ ਹੋ ਜਾਂਦੇ ਨੇ। ਹਾਂਜੀ, ਮੇਰੇ ਹਸਬੈਂਡ ਖੁੱਦ ਤਿੰਨ ਦਿਨ ਹੋ ਗਏ ਨੇ, ਔਫ ਕਰ ਰਹੇ ਨੇ, ਬਾਰਿਸ਼ ਈਵੇਂ ਹੋ ਰਹੀ ਹੈ। ਮਤਲਬ ਮੌਸਮ ਹੀ ਖ਼ਰਾਬ ਹੋ ਰਿਹਾ, ਕੁੱਛ ਕੰਮ ਦਾ ਮੰਡੇ
ਹਾਂ ਏਦਾਂ ਹੀ ਹੈ ਬੱਚੇ ਨੂੰ ਛੱਡਣ ਗਈ ਏ, ਤੇ ਗੱਡੀਆਂ ਲੈ ਜਾਣ ਦਾ ਫਾਇਦਾ ਨੀ ਹੈ, ਗੱਡੀਆਂ ਡੁੱਬ ਜਾਂਦਿਆਂ। ਤੁਸੀਂ ਦੇਖੋ, ਬਾਰਿਸ਼ ਦੇ ਪਾਣੀ ਚ ਖੰਡੇ-ਖੁੰਡੇ ਪਤਾ ਨਹੀਂ ਲੱਗਦੇ, ਕਿੱਥੇ ਹੈ, ਕਿੱਥੇ ਨਹੀਂ ਹੈ।
ਬਿਲਕੁਲ, ਬਿਲਕੁਲ।
ਵਾਸਤੇ ਗਏ ਨੇ, ਤੇ ਉਹ ਵਿਚਾਰੇ ਦੇ ਸ਼ੂਜ ਵਗੈਰਾ ਗਿੱਲੇ ਹੋ ਗਏ ਦੱਸੋ।
ਹਾਂਜੀ, ਉਹ ਤੇ ਹੈ ਹੀ, ਬੱਚਾ ਬਿਮਾਰ ਹੀ ਛੇਤੀ ਹੋ ਜਾਂਦਾ ਫੇਰ।
ਹਾਂ, ਬੱਚਾ ਬਿਮਾਰ ਹੋ ਜਾਂਦਾ, ਨਾਲੇ ਬਿਮਾਰੀ ਲੱਗਦੀ ਉਹ ਅਲੱਗ ਤੋਂ। ਕਿ ਗੰਦਾ ਪਾਣੀ ਨਾਲੀਆਂ ਦਾ।
ਬਿਲਕੁਲ, ਕਹਿੰਦੇ ਤਾਂ ਹੈ, ਨਾ ਹੀ ਭੇਜੋ, ਵਧੀਆ ਹੈਗਾ।
ਨਾ ਹੀ ਭੇਜੋ, ਠੀਕ ਹੈ, ਉਹ ਨਾ ਕੱਲ ਵੀ ਬਸ ਥੋੜੀ ਤਬੀਅਤ ਸਹੀ ਨੀ ਸੀ, ਛੁੱਟੀ ਛੁੱਟੀ ਹੋ ਗਈ ਵਿਚਾਰੇ ਦੀ, ਫਿਰ ਏਨੀ ਛੁੱਟੀਆਂ ਸਕੂਲ ਵਲੇ ਅਲਾਊਡ ਨਹੀਂ ਕਰਦੇ, ਸਾਨੂੰ ਪਤਾ ਹੀ ਹੈ, ਅੱਜ-ਕੱਲ ਸਕੂਲਾਂ ਦੇ ਵਿੱਚ ਸਟ੍ਰਿਕਟਨੈੱਸ ਬਹੁਤ ਹੈ। ਪਹਿਲੇ ਟਾਈਮ ਤੇੇ ਇਸ ਕਰਕੇ ਚੱਲ ਜਾਂਦਾ ਸੀ, ਜਿੰਨੀਆਂ ਮਰਜ਼ੀ ਛੁਟੀਆਂ ਲੈ ਲਈਏ। ਪਰ ਹੁਣ, ਬੱਚੇ ਨੀ
ਹੁਣ ਤਾਂ ਪਹਿਲੇ ਨਾਲ ਫੋਨ ਕਰਦੇ ਨੇ, ਪੇਰੈਂਟਸ ਨੂੰ। ਕੀ ਤੁਹਾਡਾ ਬੱਚਾ ਕਿਉਂ ਨਹੀਂ ਆਇਆ ਸਕੂਲ, ਪਹਿਲਾਂ ਤਾਂ ਜੋ ਮੈਂ ਕਿ ਕਿਸੇ ਦੇ ਥਰੂ ਬੋਲ ਦਿੱਤਾ, ਆਪਾਂ ਫਰੈਂਡ ਨੂੰ, ਬਈ ਆਪਾਂ ਨਹੀਂ ਆਵਾਂਗੇ ਕੱਲ। ਚਲੋ, ਬੋਲ ਦਿੰਦੇ ਸੀ ਮੈਡਮ ਉਹ ਬਿਮਾਰ ਆ ਜਾਂ ਕਈ ਪੇ ਜਾਣਾ ਹੈ।
ਪੇਰੈਂਟਸ ਨੂੰ ਖੁਦ ਦੱਸਣਾ ਪੈਂਦਾ, ਫੋਨ-ਮੈਸੇਜ ਕਰਕੇ।
ਬਿਲਕੁਲ ਇਹ ਨਾ ਹੁਣ ਨਾ ਵਧੀ ਅੱਛਾ ਕੀਤਾ ਹੈਗਾ, ਜਿਵੇਂ ਕਈ ਸਕੂਲਾਂ ਵਿੱਚ, ਮਤਲਬ ਬੱਚਿਆਂ ਦੀ ਕੇਅਰ ਨੀ ਹੁੰਦੀ, ਬੱਚੇ ਕੀ ਕਰ ਰਹੇ ਨੇ? ਕਿੱਧਰ ਜਾ ਰਹੇ ਨੇ? ਮ ਮਤਲਬ ਜਿਵੇਂ ਅੱਜ-ਕੱਲ ਦਾ ਮਾਹੌਲ ਹੈਗਾ ਹੈ ਨਾ, ਬੜਾ ਹੀ ਖਰਾਬ ਚੱਲ ਰਿਹਾ ਹੈ!
ਹਾਂ, ਗਰੁੱਪ ਬਣੇ ਹੋਏ ਨੇ, ਠੀਕ ਐ। ਹੋਰ ਤੇ ਹੋਰ ਹੁਣ ਅੱਜ-ਕੱਲ੍ਹ ਜਿਵੇਂ ਪਹਿਲੇ ਕੋਈ ਵੀ ਚਲਾ ਜਾਂਦਾ ਸੀ ਆਸ ਪੜੋਸ 'ਚ ਬਚਿਆਂ ਨੂੰ ਲੈਣ ਭੇਜ ਦਿਤਾ ਪਰ ਫਿਰ ਕੁਛ ਕੇਸਿਸ ਆਏ ਨਾ ਬੱਚੇ ਜਿਦਾਂ ਗੁਮ ਹੋ ਜਾਂਦੇ ਸੀ ਜਾਂ ਕੁਛ ਦੇ ਨੇ ਪੇਰੈਂਸ ਦਾ ਆਈਡੀ ਕਾਰਡ ਹੁੰਦਾ ਏ।
ਹਾਂਜੀ-ਹਾਂਜੀ ਹੁੰਦਾ ਏ।
ਬਚਿਆਂ ਦਾ ਜਿਹੜਾ ਹੁੰਦਾ ਨਾ ਆਈ ਡੀ ਕਾਰਡ ਉਹਦੇ ਤੇ ਪੇਰੈਂਸ ਦੀ ਫੋਟੋ ਹੁੰਦੀ ਏ
ਹਾਂਜੀ-ਹਾਂਜੀ।
ਹਾਂਜੀ, ਵੀ ਉਹੀਓ ਲੈਣ ਆ ਸਕਦੇ ਨੇ, ਹੋਰ ਕੋਈ ਨੀ ਲੈਣ ਆ ਸਕਦਾ।
ਹਾਂਜੀ ਉਹ ਤੇ ਹੈ ਈ ਐ ਮਤਲਬ ਇਹ ਵੀ ਸਾਡੇ ਮੇਰੇ ਮਤਲਬ ਹਾਂਜੀ ਜਿਹਦੇ ਬੱਚੇ ਨੇ ਉਹ ਵੀ ਪੜ੍ਹਦੇ ਨੇ ਮਤਲਬ ਉਓਦੇ ਵੀ ਐਵੇਂ ਹੈਗਾ। ਮਤਲਬ ਬਚ ਉਹਨਾਂ ਦਾ ਆਈ ਡੀ ਕਾਰਡ ਤੇ ਦੋਨਾਂ ਦੀ ਪੇਰੈਂਸ ਦੀ ਫੋਟੋ ਹੈਗੀ ਆ ਆਗੇ-ਪਿੱਛੇ ਮਤਲਬ ਨੇਮ ਲਿਖ ਕੇ
ਕਿਦਾਂ ਉਹ ਹੋ ਗਿਆ ਨਾ ਵੀ ਮਾਹੌਲ ਦੇ ਨਾਲ-ਨਾਲ ਕਿਉਂਕਿ ਅੱਜ-ਕੱਲ ਮ ਥੋਨੂੰ ਪਤਾ ਈ ਐ ਕਿਸੇ ਤੇ ਬੰਦਾ ਵਿਸ਼ਵਾਸ ਤੇ ਕਰ ਨੀ ਸਕਦਾ। ਹਾਂਜੀ ਇਹ ਵੀ ਬਹੁਤ ਤਰਦਾ ਬੋਤ ਖਰਾਬ ਛੋਟੇ-ਛੋਟੇ ਬੱਚੇ। ਜਿਹੜੇ ਗੁੰਮ ਹੋ ਜਾਂਦੇ ਨੇ, ਅਗਵਾ ਹੋ ਜਾਂਦੇ ਨੇ, ਬੱਚੀਆਂ-ਕੁੜੀਆਂ ਦਾ ਦੇਖਲੋ ਹਾਲ ਤੁਸੀਂ।
ਹਾਂਜੀ! ਕਿੰਨਾ ਬੁਰਾ ਹਾਲ ਚੱਲ ਰਿਹਾ ਅੱਜ-ਕੱਲ ਔਨਲਾਈਨ। ਦੇਖੋ ਨਿਕੀ-ਨਿਕੀ ਤੇਰਹ-ਤੇਰਹ ਸਾਲ ਦੀਆਂ ਹੁਣ ਇੰਸਟੈਂਟਲੀ ਆਈ ਆ ਨਿਊਜ
ਹਾਂ ਅਦਰ ਕੰਟਰੀ ਦੀ ਮੈਂ ਕਿਆ ਅਸੀ ਕਦੇ ਕੋਈ ਗੱਲ ਸੁਣੀ ਇਵੇਂ ਦੀ।
ਅਦਰ ਕੰਟਰੀ 'ਚ ਜਦਾਂ ਹੁੰਦੇ ਰੋਡ ਤੇ ਹੀ ਮਾਰ ਦਿੰਦੇ ਨੇ ਬੰਦੇ ਨੂੰ। ਰੋਡ ਤੇ ਹੀ ਕਟ ਗਲਾ ਕਟ ਦਿੰਦੇ ਨੇ ਚਲ ਬਈ ਛੁੱਟੀ। ਕੋਈ ਹੱਥ ਵੀ ਨਹੀਂ ਲਗਾ ਸਕਦਾ। ਕੋਈ ਵੇਖ ਵੀ ਨੀ ਸਕਦਾ ਕਿਸੇ ਨੂੰ ਗੰਦੀ ਨਿਗ੍ਹਾ ਨਾਲ ਇਦਰ ਤੇ ਚਲਦੇ-ਫਿਰਦੇ ਸਾਰੇ ਕੁਛ ਵੀ ਹੱਥ ਲਗਾ ਦਉ, ਕਿਸੇ ਨੂੰ ਕੁਛ ਬੋਲ ਦਿੰਦੇ
ਓਪਨ ਮਾਹੌਲ ਲੈ ਕੇ ਕੋਈ ਕਿਸੇ ਨੂੰ ਗੰਦੀ ਨਜ਼ਰ ਨਾਲ ਨ ਜਾਂ ਕੁਛ ਵੀ ਆਮ ਜਨ ਤਾਂ ਜਿਵੇਂ ਹੋ ਰਹੀ ਇੰਨੀ ਮਤਲਬ ਕਿ ਕੋਈ ਫਰੋਡ ਨੀ ਹੈ ਕੋਈ ਕੁਛ ਨਹੀਂ ਹੈ ਇਮਾਨਦਾਰੀ ਦਾ
ਹਾਂਜੀ ਇਹੀ ਰਿਐਲਟੀ ਹੈਗੀ ਏ ਹਾਂਜੀ ਵਦੀਆ ਮੇਰੇ ਦੀਦੀ ਦੇ ਬੱਚੇ ਸੀਗੇ ਨਾ, ਉਹ ਜਾਂਦੇ ਸੀਗੇ ਸਕੂਲੇ, ਮੈਂ ਜਿਵੇਂ ਜਾਂਦੀ ਸੀ ਲੈਣ ਵਾਸਤੇ। ਉਹ ਪਹਿਲੇ ਟੀਚਰ ਪੇਰੈਂਸ ਨੂੰ ਫੋਨ ਕਰਦੇ ਸੀ ਕਿ ਤੁਸੀ ਅਜ ਆਏ ਨੀ ਹੈਗੇ। ਫੇਰ ਉਹ ਦੀਦੀ ਬੋਲੇ ਸੀਗੇ ਮੇਰੇ ਕਿ ਮੈਨੂੰ ਕੰਮ ਪੈ ਗਿਆ ਮੈਂ ਆਪਣੇ ਸਿਸਟਰ ਨੂੰ ਭੇਜਿਆ ਹੈਗਾ ਫੇਰ ਉਹ ਮੇਰੇ ਨਾਲ ਗੱਲ ਕਰਨਾ ਸੀ ਸਿਸਟਰ ਹੀ ਹੈਗੇ ਉਹ ਫੇਰ ਮੈਡਮ ਨਾਲ ਗੱਲ ਕਰਦੀ ਸੀ। ਜੀ ਹਾਂਜੀ ਇਹਨਾਂ ਨੂੰ ਬੱਚੇ ਦੇ ਦੋ ਫੇਰ ਹੁਣ ਤੇ ਬੜੀ ਬੜੀ ਕੇਅਰ ਹੋ ਗਈ ਆ ਹੁਣ ਬੱਚਿਆ ਦੀ
ਹੂੰ। ਐ ਐ ਪਾਸੋ ਤੇ ਕੁਛ ਨੀ
ਹਾਂਜੀ ਚਲੋ ਇਹ ਇੱਕ ਤਰਾਂ ਦਾ ਬੈਨੀਫਿਟ ਵੀ ਹੈਗਾ ਦੇਖੋ
ਮੈਂ ਕਿਹਾ ਇੰਡੀਆ ਵਿਚ ਇਹ ਚੀਜ਼ ਹੋਣੀ ਚਾਹੀਦੀ ਜਿਵੇਂ ਹੁਣ ਮੌਸਮ ਹੈ ਖਰਾਬ-ਖਰੂਬ ਚੱਲਦੇ ਪ ਨੇ ਦੇਖੋ ਬਾਰਿਸ਼ਾਂ ਉਹਦੀ ਛੁੱਟੀਆਂ ਪਈਆਂ ਰਹਿਣ ਬਾਰਿਸ਼ਾਂ ਹੋਈਆਂ ਨੀ ਹੁਣ ਸਕੂਲ ਖੁੱਲ ਕੇ ਬਾਰਿਸ਼ਾਂ ਹੋ ਗਈਆਂ ਨੇ, ਵੀ ਇਨ ਦਿਨ ਚ ਜਿੱਦਾਂ ਬੱਚਿਆਂ ਨੂੰ ਹੁਣ ਕਿੱਥੋਂ, ਕਿੱਥੋਂ ਦੀ ਆਉਣਾ ਹੁੰਦਾ ਹੁ ਸਕੂਲ ਬੱਸਾਂ ਨੇ ਉਹਨਾਂ ਨੇ ਵੀ ਦੇਖੋ ਮੌਸਮ ਚਾਹੇ ਖਰਾਬ ਹੈ ਜਿੱਦਾਂ ਉਹਨਾਂ ਨੂੰ ਤਾਂ ਬੱਚਿਆ ਨੂੰ ਪੜ੍ਹਾਣ ਜਾਣਾ ਈ ਐ। ਐਕਸੀਡੈਂਟ ਖਤਰਾ ਰਹਿੰਦਾ ਹੈ ਹਨਾ! ਤੇ ਤੁਸੀਂ ਓਨਲਾਈਨ ਕਲਾਸਿਸ ਲਗਾ ਲੋ।
ਉਹ ਤੇ ਹੈ ਈ ਹੈ ਪੇਲੇ ਚੱਲਦਾ ਨੀ ਸੀਗਾ ਕਰੋਨਾ ਵਿੱਚ ਕਿਵੇਂ ਔਨਲਾਈਨ ਕਲਾਸੀਸ ਸੀਆਂ।
ਸੀ ਨਾ ਇਵੇਂ ਤੁਸੀਂ ਔਨਲਾਈਨ ਕਲਾਸਾਂ ਲਗਾ ਲਓ ਦੇਖੋ ਐਵੇਂ ਬੱਚਾ ਜਾਏਗਾ ਬਾਰਿਸ਼ ਚ ਮੌਸਮ ਦੀ ਵਜਾ ਤੋਂ ਬਿਮਾਰ ਹੋ ਜੇਗਾ ਇੱਕ ਦਿਨ ਜਾਏਗਾ ਚਾਰ ਦਿਨ ਬਿਮਾਰੀ ਦੀ ਛੁੱਟੀ ਲੈ ਲਏਗਾ ਉਹਤੇ।
ਬਿਲਕੁਲ-ਬਿਲਕੁਲ ਇਹ ਨਾ ਮੈਡਮ ਟੀਚਰਸ ਨੂੰ ਦੇ ਸਟਾਫ ਨੂੰ ਸਮਝਣਾ ਚਾਹੀਦਾ ਹੈ। ਕਿ ਜੇ ਅਗਰ ਆਪਾਂ ਵੈਸੇ ਔਨਲਾਈਨ ਕਲਾਸਿਸ 'ਚ ਜੂਨ ਛੁੱਟੀਆਂ ਪੈਂਦੀਆਂ ਨੇ। ਅਗਰ ਤੁਸੀਂ ਓਦਾਂ ਤੁਸੀਂ ਓਨਲਾਈਨ ਕਲਾਸਿਸ ਲਗਾ ਸਕਦੇ ਹੋ। ਤਾਂ ਸਕੂਲ ਵਿੱਚ ਬਹਿ ਕੇ ਵੀ ਤੁਸੀਂ ਓਨਲਾਈਨ ਕਲਾਸਿਸ ਅਟੈਂਡ ਕਰ ਸਕਦੇ ਔ ਨਾ।
ਹਾਂ ਹੂੰ ਹੋ ਸਭ ਕੁੱਛ ਹੋ ਜਾਂਦਾ ਹੈ। ਬਸ ਹੁਣ ਕੀ ਕਰੀਏ? ਹੁਣ ਬੱਚੇ ਆ ਹੁਣ ਬੱਚਿਆਂ ਨੇ ਵੀ ਦੇਖੋ ਛੁੱਟੀਆਂ ਨੀ ਕਰਨੀਆਂ ਪੜ੍ਹਾਈ ਦਾ ਲੋਸ ਹੁੰਦਾ ਬਾਰਿਸ਼ ਨੂੰ ਵੇਖ ਦੇ ਰਹੀਏ ਤਾਂ ਹੁਣ ਪਹਿਲੇ ਗਰਮੀ-ਗਰਮੀ-ਗਰਮੀ ਹੁਣ ਬਾਰਿਸ਼ ਆਈਆਂ ਤੇ ਹੁਣ ਬਾਰਿਸ਼ ਵੀ ਦਿ
ਹੂੰ ਕਹਿੰਦੇ ਨਾ ਏਹੀ ਜੁਲਾ
ਕੁਛ ਨੀ ਹੈਗਾ ਜੇ, ਗਰਮੀ ਸੀ ਤੇ ਗਰਮੀ ਸੀ। ਹੁਣ ਬਾਰਿਸ਼ ਹੈ। ਤਾਂ ਹਾਏ ਇੰਨਾ ਮੀਂਹ ਪੈਂਦਾ ਪਿਆ ਬੰਦਾ ਕਿੱਧਰੇ ਆ-ਜਾ ਨਹੀਂ ਸਕਦਾ।
ਹਾਂ ਇਸੀ ਬਹਾਨੇ ਚਲੋ ਇਹ ਹੈਗਾ ਕਿ ਜਿਵੇਂ ਜਿਸ ਹਿਸਾਬ ਨਾਲ ਗਰਮੀ ਪਹਿਲੇ ਸੀ ਨਾ ਉਸ ਹਿਸਾਬ ਨਾਲ ਕੰਮ ਕਾਰ ਕਰਦੇ ਕਰਨੇ ਬੜੇ ਹੀ।
ਹੁਣ ਸਵੇਰੇ ਜਿੱਦਾਂ ਲਾਈਟ ਚਲੀ ਗਈ ਸੀ ਨਾ ਇਨਵੇਟਰ ਵੀ ਖ਼ਤਮ ਹੋ ਗਿਆ ਤੇ ਮੈਂ ਉਹੀ। ਆਪਣੀ ਮੰਮੀ ਨੂੰ ਕਿਹਾ ਮੈਂ ਕਿਹਾ ਮੰਮੀ ਸ਼ੁਕਰ ਹੈ ਵੀ ਮੌਸਮ ਸਹੀ ਐ ਵੀ ਬੈਠਿਆ ਜਾ ਰਿਹਾ ਵੀ ਆਪਾਂ। ਪੱਖੇ ਤੋਂ ਨਹੀਂ ਨਾ ਗਰਮੀ ਅਗਰ ਹੁੰਦੀ ਭਾਈ ਸਾਬ ਘਬਰਾਹਟ ਹਾਂਜੀ ਇਹ ਤੇ ਚੱਕਰ ਹੈਗਾ ਏ। ਤੇ ਤੁਹਾਡੇ ਉੱਥੇ ਕਦ ਦੀ ਬਾਰਿਸ਼ ਲੱਗੀ ਹੋਈ ਏ। ਸਾਡੇ ਇੱਥੇ ਤਾਂ ਕੱਲ੍ਹ ਦੀ ਲੱਗੀ ਹੋਈ ਏ ਸਵੇਰ ਦੀ।
ਹਾਂਜੀ ਹਾਂ ਸਾਡੇ ਇਥੇ ਇਹ ਪਤਾ ਕੀ ਹੁੰਦਾ ਇਹ ਜਿੱਥੇ ਇੱਕ ਪਾਸੇ ਲੱਗ ਜਾਏ ਨਾ ਫਿਰ ਬਾਰਿਸ਼ ਫਿਰ ਰੁਕਣ ਦਾ ਨਾਂ ਨ ਲੈਂਦੀ ਮੋਟੀ ਬਾਰਿਸ਼ ਹੁੰਦੀ ਤੇ ਰੁਕ ਜਾਂਦੀ ਹੈਗੀ ਐਂ। ਬਰੀਕ-ਬਰੀਕ ਵਾਲੀ ਬਾਰਿਸ਼ ਉਹ ਸਾਰੇ ਦਿਨ ਦੀ ਬਾਰਿਸ਼ ਹੁੰਦੀ ਹੈਗੀ ਐਂ।
ਹਾਂਜੀ ਇਹ ਤੇ ਗੱਲ ਹੈਗੀ ਹੈ।
ਬਿਲਕੁੱਲ।
ਹਾਂ ਇੱਕ ਨੁਕਸਾਨ ਫੇਰ ਇਹ ਵੀ ਬੰਦੇ ਨੂੰ ਦੇਖੋ ਮਜਬੂਰੀ ਚ ਕਈ ਵਾਰੀ ਕਿੱਧਰੇ ਜਾਣਾ-ਆਣਾ ਦੁੱਖ ਦੁੱਖ ਹੈ ਸੁੱਖ ਦਾ ਦੁੱਖ ਸੁੱਖਾਂ ਦਾ ਤਾਂ ਚਲੋ ਪਤਾ ਹੁੰਦਾ ਇਨਵੀਟੇਸ਼ਨ ਆਇਆ ਹੁੰਦਾ। ਪਹਿਲੇ ਤੋਂ ਹੀ ਵੀ ਚਲੋ ਜਾਣਾ ਹੀ ਜਾਣਾ। ਜਾਣਾ ਹੁਣ ਦੁੱਖ ਦੁੱਖ ਆ ਜੇ ਤੇ ਫੇਰ ਬੰਦੇ ਨੇ ਐਟ ਏ ਟਾਈਮ ਜਾਣਾ ਬਾਰਿਸ਼ ਦਾ ਇਹ ਚੱਕਰ ਬੜਾ ਹੈਗਾ।
ਹਾਂਜੀ ਉਹ ਤੇ ਹੈ ਹੀ ਐ ਫਿਰ। ਦੁੱਖ ਵਿੱਚ ਤੇ ਬੰਦਾ ਜਿਵੇਂ ਮਰਜ਼ੀ ਕਰੇ ਮਿਕਿਲਾ ਹੋਏ ਜਿਵੇਂ ਮਰਜ਼ੀ
ਹਾਂ ਜਾਣਾ ਈ ਫੇਰ ਹਾਂ ਮੈਂ ਉਹੀ ਕਹਿ ਰਹੀ ਹਾਂ ਸੁੱਖ ਸੁੱਖ ਦਾ ਤੇ ਪਤਾ ਹੁੰਦਾ ਨਾ ਵੀ ਚਲੋ ਇਨਵੀਟੇਸ਼ਨ ਪਹਿਲੇ ਤੋਂ ਹੀ ਹੈਗਾ ਵੀ ਅਸੀਂ ਤਿਆਰੀ ਕਰਕੇ ਰੱਖੀਏ ਚਾਹੇ ਬਾਰਿਸ਼। ਜਿਦਾਂ ਮਰਜ਼ੀ ਚ ਦੇਖ ਲਾਂਗੇ ਦੁੱਖ ਤੇ ਬੰਦਾ ਨੂੰ ਵੇਖੋ ਜਾਣਾ ਈ ਏ ਨਾ।
ਬਿਲਕੁਲ-ਬਿਲਕੁਲ ਇਹ ਦੇਖੋ ਰੱਬ ਦੀ ਕਰਾਮਾਤ ਹੈਗੀ ਏ ਨਾ।
ਬਾਰਿਸ਼ਾਂ ਨਹੀਂ ਆ ਰਹੀਆਂ ਬਾਰਿਸ਼-ਬਾਰਿਸ਼। ਪੈਰ ਠੰਡਾ ਪਏ ਫੇਰ ਪਾ ਦੀ ਪੈਰ ਠੰਡਾ ਪਏ
ਉਹੀ ਅਹ ਕਹਿੰਦੇ ਨੇ ਲੋਕੀ ਕਿ ਆਪਾਂ ਰੱਬ ਨੂੰ ਜੀ ਨੀ- ਦਿੰਦੇ ਜਦ ਗਰਮੀ ਹੁੰਦੀ ਹੈ ਤਾਂ ਉਦੋਂ ਹਾਏ ਗਰਮੀ ਹਾਏ ਗਰਮੀ ਜਦ ਮੀਂਹ ਪੈ ਜੇ ਥੋੜਾ ਜਿਹਾ ਜ਼ਿਆਦਾ ਹਾਏ ਮੀਂਹ ਪੈ ਗਿਆ ਹਾਏ ਮੀਂਹ ਪੈ ਗਿਆ ਹੁਣ ਨਾ ਆਵੇ ਮੀਂਹ। ਇੱਕ ਤਰਾਂ ਦਾ ਮਤਲਬ ਨਾ ਠੰਡ ਠੰਡ ਬਰਦਾਸ਼ ਹੈ, ਨਾ ਗਰਮੀ ਬਰਦਾਸ਼ ਹੈ, ਨਾ ਸਰਦੀ ਬਰਦਾਸ਼ ਹੈ।
ਗਰਮੀ ਸਰਦੀ ਫੇਰ ਵੀ ਸਹਿਣ ਹੋ ਜਾਂਦੀ ਗਰਮੀ ਨੀ ਪਰ ਸਹਿਣ ਹੁੰਦੀ।
ਗਰਮੀ ਨੀ ਸਹਿਣ ਹੁੰਦੀ ਉਹ ਤਾਂ ਹੈ ਹੀ ਹੈਗੀ ਹੈ।
ਗਰਮੀ ਨੀ ਸਹਿਣ ਹੁੰਦੀ, ਸਰਦੀ ਚ ਚੱਲ ਬੰਦਾ ਕੋਈ ਗੱਲ ਨੀ। ਹੂੰ ਹਾਂ ਮੱਛਰ ਮੱਖੀ ਹੁੰਦਾ ਤੁਸੀਂ ਬਾਰਿਸ਼ ਚਲ ਜੇ ਰੁਕ ਜੇਗੀ ਨਾ। ਤੇ ਨਾਲੀਆਂ ਦਾ ਪਾਣੀ ਦੇਖਣਾ ਬਾਹਰ ਆ ਜੇਗਾ ਤੇ ਦੇਖਣਾ ਉਹਦੇ ਤੇ ਮੱਛਰ-ਮੱਖੀ। ਉਹੀਓ ਬਿਮਾਰੀਆਂ ਫਵਰ ਖੁੱਲ ਜਾਂਦੇ ਸੀਵਰੇਜ਼ ਚ ਜੋ ਗੰਦ ਪਾਇਆ ਹੁੰਦਾ।
ਬਿਮਾਰੀਆਂ ਚੱਲਿਆ ਹੋਈਆਂ ਬਿਮਾਰੀਆਂ ਜਿਹੜੀ ਚੱਲਿਆ ਹੋਈਆਂ ਨੇ ਗੰਦੇ ਪਾਣੀ ਨਾਲ ਜਿਹੜੀ ਹੁੰਦੀਆਂ ਨੇ‌। ਪਾਣੀ ਖੜਾ-ਖੜਾ ਰਹਿ-ਰਹਿ ਕੇ ਉਹ ਮਤਲਬ ਉਹੀ ਪਾਣੀ ਨਾਲ ਮੱਛਰ ਸਾਰੇ ਕੀਟਾਣੂ ਆਂਦੇ ਨੇ ਸਾਡੇ।
ਹਾਂ ਹੋਰ ਕਿ ਹੋਣਾ ਸੀ। ਅਸੀਂ ਚੱਪਲ ਲੈ ਕੇ ਅੰਦਰ ਆ ਰਹੇ ਹਾਂ ਚੱਪਲ ਦੇ ਨਾਲ ਵੀ ਅੰਦਰ ਆ ਈ ਰਹੀ ਹੈ ਨਾ ਬਿਮਾਰੀ। ਘਰ ਦੇ ਵਿੱਚ ਤਾਂ ਦੇਖੋ ਆਈ ਦੀ ਏ।
ਬਿਲਕੁਲ-ਬਿਲਕੁਲ ਪਹਿਲੇ ਆਪਾਂ ਛੋਟੇ ਹੁੰਦੇ ਸੀਗੇ ਉਦੋਂ ਸਾਨੂੰ ਮੀਂਹ ਵਿੱਚ ਨਹਾਣਾ ਮਤਲਬ
ਹਾਂ, ਪਹਲੇ ਕਹਿੰਦੇ ਸੀ ਕਮੋਲੀਆਂ ਹੁੰਦੀਆਂ ਨੇ ਤੇ ਪਿੱਤ ਨਿਕਲਦੀ ਐ ਤੇ ਬਾਰਿਸ਼ ਹੈ ਨਾ ਲੈਂਦੇ ਹਾਂ ਹੁਣ ਅੱਜ ਕੱਲ ਤੇ ਮੈਂ ਮੈਂ ਕਈਆਂ ਨੂੰ ਬਾਰਿਸ਼ ਤੇ ਪਾਣੀ ਨਾਲ ਅਲਰਜੀ ਐ ਮੈਨੂੰ ਖੁੱਦ ਹੋ ਜਾਂਦੀ। ਪਹਿਲੇ ਨਾ
ਅੱਛਾ
ਬਾਰਿਸ਼ ਦਾ ਪਾਣੀ ਪੈਣਾ ਪੂਰੀ ਸਕਿੰਨ ਤਾਂ ਨਾ ਪੱਬੜ ਜਿਹੇ ਉੱਗ ਜਾਣੇ ਮਤਲਬ ਕਿ ਪੂਰੀ ਸਕਿੰਨ ਰੈੱਡ ਹੋ ਜਾਂਦੀ ਉੱਭਰ ਜਾਣੀ ਸਕਿਨ ਨਾ ਛੋਟੇ, ਛੋਟੇ, ਛੋਟੇ ਦਾਣੇ ਹੋ ਜਾਣੇ ਖ਼ਾਰਿਸ਼ ਇਚਿੰਗ ਹੋਣ ਲੱਗ ਜਾਣੀ ਕਿ ਪਹਿਲੇ ਲੋਕ ਕਹਿੰਦੇ ਸੀ ਬਾਰਿਸ਼ ਆ ਰਹੀ ਐ
ਕਿਉਂਕਿ ਬੇਮੌਸਮ ਬਾਰਿਸ਼ ਆਂਦੀ ਨਾ ਫੇਰ ਏਦਾਂ ਹੀ ਹੁੰਦਾ
ਹਾਂ ਉਹ ਤੇ ਫਿਰ ਨੁਕਸਾਨ ਦੇਖੋ ਉਹ ਤੇ ਜ਼ਿਆਦਾ ਬਿਮਾਰੀਆਂ ਲੈ ਕੇ ਆਂਦੀ ਐ।
ਹਾਂਜੀ
ਬੇਮੋਸਮ ਬਾਰਿਸ਼ ਤਾਂ ਦੇਖੋ ਮੌਸਮ ਦੇ ਅਨੁਸਾਰ ਹੀ ਫਿਰ ਕਹਿੰਦੇ ਨੇ ਨਾ ਸਬਜ਼ੀਆਂ ਵੀ ਮੌਸਮ ਦੇ ਰੁੱਤ ਦੇ ਅਨੁਸਾਰ ਹੀ ਸਵਾਦ ਲੱਗਦੀਆਂ ਨੇ। ਹਨਾ ਤੇ ਐਵੇਂ ਦੇਖੋ। ਬਾਰਿਸ਼ ਐ ਕੋਈ ਵੀ ਚੀਜ਼ ਦੇਖੋ ਮੌਸਮ ਦੇ ਅਨੁਸਾਰ ਹੀ ਵਧੀਆ। ਵਧੀਆ ਲੱਗਦੀ ਹੁਣ ਅਸੀਂ ਗਰਮੀ ਦੇ ਵਿੱਚ ਕੱਪੜੇ ਪਾ ਲਾਂਗੇ
ਕਹਿੰਦੇ ਰ ਰੱਬ ਵੀ ਕਿੰਨਾ ਕਿੰਨਾ ਸੋਚ ਸਮਝ ਕੇ ਕਰ ਦੇ ਨੇ ਬਰਸਾਤਾਂ ਜਿਹੜੇ ਜਿਹੜੇ ਪਾਣੀ ਵਿੱਚ ਜੀਅ ਹੁੰਦੇ ਨੇ ਨਾਲੀਆਂ ਮੈਂਡਕ ਮੁੰਡਕ ਜਿਹੜੇ ਹੁੰਦੇ ਨੇ ਜਿਹੜੇ ਹਨਾ ਧਰਤੀ ਅੰਦਰ ਹੁੰਦੇ ਨੇ ਉਹ ਪੁਕਾਰਾ ਕਰਦੇ ਨੇ ਪੁਕਾਰਾ ਕਰਦੇ ਨੇ ਕਿ ਰੱਬ ਤੁਸੀਂ ਬਰਸਾਓ ਫਿਰ ਉਹ ਫਿਰ ਉਹਨਾਂ ਨੇ ਸੁਣ ਸੁਣ ਕੇ ਫਿਰ ਉਹ ਬਾਰਿਸ਼
ਹੁਣ ਤੁਸੀਂ ਆ ਵੇਖੋ ਅ ਕੀ ਕਹਿੰਦੇ ਨੇ ਸ਼ਿਵਰਾਤਰੀ ਆਂਦੀ ਭੋਲੇਨਾਥ ਜੀ ਦੀ ਉਦੋਂ ਸਾਰੇ ਜੀਵ ਜੰਤੂ ਬਾਹਰ ਨਿਕਲ ਜਾਂਦੇ ਨੇ ਉਸ ਤੋਂ ਪਹਿਲੇ ਨਜ਼ਰ ਆਂਦੇ ਨੇ ਦੇਖਲੋ ਮੌਸਮ ਦੇ ਅਨੁਸਾਰ ਹੀ ਸਭ ਕੁਛ ਬਣਿਆ ਦਾ ਇੱਥੇ
ਹਾਂਜੀ, ਹਾਂਜੀ, ਹਾਂਜੀ ਉਹ ਤੇ ਹੈਈ ਹੈ ਚਲੋ ਮੈਨੂੰ ਨਾ ਫੋਨ ਆ ਰਿਹਾ ਮੈਂ ਤੁਹਾਨੂੰ ਰੁਕੇ ਕਰਦੀ ਆ ਕੋਲ ਠੀਕ ਐ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ